ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਵਧੀਆ ਤੁਸੀਂ ਠੀਕ ਹੋ ਵੀ
ਵਧੀਆ- ਵਧੀਆ, ਘਰ ਸਭ ਠੀਕ
ਹੋਰ ਕੀ ਕਰ ਰਹੇ ਹੋ
ਬਸ ਜੀ, ਰੋਟੀ ਖਾਈ ਸੀ ਹੁਣੇ
ਅੱਛਾ, ਵੀਰ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਉਹ ਨਾ ਸਾਡੇ ਨਾ, ਪੜੋਸੀ ਹੈਗੇ ਨੇ, ਅ
ਹਾਂਜੀ
ਉਹ ਮਤਲਬ ਕਿ ਸਾਡੇ ਨਾ ਰਿਸ਼ਤੇਦਾਰ ਹੀ ਲੱਗਦੇ ਨੇ, ਸਮਝ ਲ, ਇਹੀਓ ਸਮਝ ਲਓ, ਬੜੇ ਕਲੋਜ ਨੇ ਸਾਡੇ ਉਹਨਾਂ ਦੇ ਬ ਕਿ ਨਾ ਮਤਲਬ ਕਿ ਇੱਕੋ ਅਂ ਪਰਿਵਾਰ ਦੇ ਹੈਗੇ ਆ, ਤੇ ਨਾ ਉਹ ਬੱਚੇ ਜਿੱਦ ਕਰ ਰਹੇ ਸੀ, ਸਾਡਾ ਅਕਾਊਂਟ ਖੁਲਵਾਓ ਹੁਣ, ਹਾਂਜੀ
ਠੀਕ ਏ, ਬੱਚਿਆਂ ਨੂੰ ਵੈਸੇ ਹਾਂਜੀ ਹਾਂਜੀ ਹੈਲੋ ਹੈਲੋ ਹੈਲੋ
ਹਾਂਜੀ- ਹਾਂਜੀ ਤੇ ਪਹਿਲਾਂ ਅਪਾਂ ਐਦਾ ਹੁੰਦਾ ਸੀ ਨਾ, ਕਿ ਆਪਣਾ ਪਹਿਲੇ ਆਪਣਾ ਹੱਥੋਂ ਪੈਸੇ ਦਿੰਦੇ ਹੁੰਦੇ ਸੀ
ਹਾਂਜੀ
ਤੇ, ਹੁਣ ਪਤਾ ਨੀ ਅਹ, ਹੁਣ ਸਿਸਟਮ ਗੌਰਮੈਂਟ ਨੇ ਕੰਮ ਕਰਤਾ ਵੀ ਫੋਨ ਸਿੱਧਾ ਲਾਓ ਤੇ, ਪਤਾ ਨੀ ਕੀ ਸਕੈਨ ਹੁੰਦਾ ਇੱਕ, ਤੇ ਸਕੈਨਰ ਆਇਆ ਹੁੰਦਾ, ਇੱਕ ਉਹਦੇ ਵਿੱਚ ਸਕੈਨ ਕਰੋ ਤੇ ਬਸ ਇੱਕ ਪਿੰਨ ਕੋਡ ਪਾਉਣਾ ਹੁੰਦਾ ਤੇ
ਹਾਂਜੀ, ਹਾਂਜੀ ਉਹ ਵੀ ਕੰਮ ਵਧੀਆ ਵੈਸੇ ਤੇ ਤੇ, ਅੱਜ ਕੱਲ੍ਹ ਵੈਸੇ ਉਹੀ ਚੱਲਦਾ, ਕਿਉਂਕਿ ਨਾ ਦੇਖੋ ਇਹਦੇ ਫ਼ਾਇਦੇ ਬਥੇਰੇ ਨੇ ਹਨਾ, ਯੂ ਪੀ ਆਈ ਹੁੰਦਾ ਹੈ, ਯੂ ਪੀ ਆਈ, ਹੁਣ ਦੇਖੋ ਉਹਦੇ ਤੁਹਾਨੂੰ ਬੈਂਕ ਅਕਾਊਂਟ ਚਾਹੀਦਾ ਆਪਣਾ
ਹਮ- ਹਮ- ਹਮ ਹ ਉਹੀ ਕਹਿ ਰਹੇ ਨੇ ਅਕਾਊਂਟ ਖਲਾ ਕੇ ਦੋ ਅਕਾਊਂਟ ਖਿਲਾ ਕੇ ਦੋ, ਕਿਉਂਕਿ ਸਾਨੂੰ ਨਾ ਬੜਾ ਡਰ ਲੱਗਦਾ ਵੀਰ ਜੀ, ਕਿਉਂਕਿ ਨਾ ਅਸੀਂ ਸੁਣਿਆ ਸੀ, ਬੱਚਿਆਂ ਇੱਕ ਬੱਚੇ ਨੇ ਨਾ, ਮਤਲਬ ਕਿ ਐਵੇਂ ਕਰਦਾ- ਕਰਦਾ ਪਤਾ ਨੀ ਕਿੰਨੇ ਪੈਸੇ ਉਡਾਤੇ ਅਸੀਂ ਤਾਂ ਬੈਂਕ 'ਚ ਪੈਸੇ ਜਮਾ ਕਰਦੇ ਹਾਂ, ਤਾਂ ਕਿ ਸਾਡੇ ਪੈਸੇ ਸੁਰੱਖਿਅਤ ਰਹਿਣ ਸੇ ਭੈਣ, ਇਥੇ ਤੇ ਬੱਚੇ ਉਡਾ ਦਿੰਦੇ ਨੇ, ਕੀ ਮਤਲਬ, ਕੀ ਫ਼ਾਇਦੇ ਨੇ ਸਾਨੂੰ ਦੱਸੋ ਜਰਾ
ਨਹੀਂ ਇਹਦੇ ਫ਼ਾਇਦੇ ਤਾਂ ਬਹੁਤ ਨੇ, ਜਿਵੇਂ ਦੇਖੋ ਤੁਸੀਂ ਬਾਜ਼ਾਰ ਜਾਂਦੇ ਹੋ ਤੇ ਤੁਸੀਂ ਆਪਣਾ ਅਜ ਕੱਲ੍ਹ, ਕੋਈ ਬੰਦਾ ਪਰਸ ਭੁੱਲ ਗਿਆ ਤੇ ਬੰਦਾ ਫੋਨ ਤਾਂ ਭੁੱਲਦਾ ਨੀ, ਫੋਨ ਤਾਂ ਚੌਵੀ ਘੰਟੇ ਹੱਥ ਹੀ ਰਹਿੰਦਾ ਤੇ ਅਸੀਂ ਕੋਈ ਸਮਾਨ ਲੈਦੇ ਹਾਂ ਤੇ ਅਸੀਂ, ਫ਼ੋਨ ਤੋਂ ਹੀ ਪੇਮੈਂਟ ਕਰਕੇ ਕੋਈ ਸਮਾਨ ਲੈ ਸਕਦੇ ਹਾਂ ਤੇ ਚੋਰੀ ਦਾ ਖ਼ਤਰਾ, ਬਿਲਕੁਲ ਖਤਮ ਹੋ ਗਿਆ ਜੀ ਇਹਦੇ 'ਚ ਹੁਣ ਜਿਵੇਂ ਬਾਈ ਚਾਂਸ ਕਿਸੇ ਨੇ ਸਾਡਾ ਮੋਬਾਇਲ ਖੋਲ ਲਿਆ ਉਹਨੂੰ ਸਾਡਾ ਪਿੰਨ ਥੋੜੀ ਪਤਾ ਹੈ ਉਹਦਾ ਮੋਬਾਇਲ ਦਾ ਨੀ ਪਤਾ ਜਿਹੜੀ ਪੇਮਟ ਐਪ ਹੈ ਉਹਦਾ ਪਿੰਨ ਨੀ ਪਤਾ
ਹੂੰ
ਹਾਂਜੀ
ਇਹ ਵੀ ਹੈ ਤੁਸੀਂ ਕਰ ਨਹੀਂ ਬਟ ਅਤੇ ਸਾਨੂੰ ਨਾ ਇੱਦਾਂ ਦੇ ਕੋਲ ਕਈ ਵਾਰ ਨਾ ਇੱਦਾਂ ਹੁੰਦਾ ਕਿਸੇ ਦੇ ਸਾਹਮਣੇ ਆਪਾਂ ਕਿ ਜਿਵੇਂ ਆਪਾਂ ਬੈਂਕ ਦੀ ਲਾ ਲਈਏ ਕਹਿੰਦੇ ਪਹਿਲਾਂ ਕਿੰਨਾ ਕਹਿੰਦੇ ਹੁੰਦੇ ਸੀ ਏਟੀ ਬੜਾ ਸੇਫ ਹੈਗਾ। ਏਟੀ ਬੜਾ ਸੇਫ ਹੈਗਾ। ਲੇਕਿਨ ਦੇਖੋ ਜਿਹਨੇ ਲੁੱਟਣਾ ਹੁੰਦਾ। ਉਹਨੇ ਕੁਛ ਵੀ ਕਹਿ ਕੇ ਲੁੱਟ ਲੈਂਦਾ ਉਹ। ਜਿਵੇਂ ਸਾਨੂੰ ਤੇ। ਪਹਿਲੇ ਤੇ ਜਦ ਏਟੀਐਮ ਦਿੱਤਾ। ਉਹਨਾਂ ਨੇ ਪਹਿਲੇ ਤੇ ਸਾਨੂੰ ਦੱਸਿਆ ਨੀ ਕਿ ਇਹ ਇਹ ਨੰਬਰ ਕਿਸੇ ਨੂੰ ਨਹੀਂ ਦੇਣੇ ਹੁੰਦੇ। ਪਿੱਛੇ ਜੇ ਨਾ ਸਕੈਮ ਹੋਆ ਸੀ। ਮੈਂ ਤੁਹਾਨੂੰ ਦੱਸਦੀ ਹਾਂ। ਪਿੱਛੇ ਜੀ ਕੀ ਹੋਇਆ ਸੀ। ਮੇਰੇ ਕੋਲ ਏਟੀਐਮ ਹੈਗਾ ਸੀ। ਮੇਰਾ ਅਕਾਊਂਟ ਨਹੀਂ ਸੀ। ਮੰਮੀ ਦਾ ਅਕਾਊਂਟ ਸੀ। ਮੇਰੀ ਮੰਮੀ ਦਾ। ਤੇ ਸਾਨੂੰ ਉਸ ਟਾਈਮ ਇੰਨੀ ਨੌਲੇਜ ਨਹੀਂ ਸੀ। ਤੇ ਮੈਨੂੰ ਫੋਨ ਆਇਆ ਕਹਿੰਦੇ ਕਿ ਅਸੀਂ ਤੇ ਇਹ ਸਾਡੇ ਜਿੱਥੇ ਅਕਾਊਂਟ ਖੋਲਿਆ। ਉਹੀ ਬੈਂਕ ਤੋਂ ਫੋਨ ਆਇਆ।
ਹੂੰ।
ਅਸੀਂ ਸਾਨੂੰ ਫਟਾਫਟ ਦੋ ਮਿੰਟ ਦੇ ਅੰਦਰ-ਅੰਦਰ ਨਾ ਆਪਣਾ ਪਤਾ ਨੀ ਜਿਹੜਾ ਏਟੀਮ ਦਾ ਪਿੱਛੇ ਵਾਲਾ ਥਰੀ ਡਿਜਿਟ ਨੰਬਰ ਹੈ ਨਾ। ਉਹ ਦੇ ਦੋ ਫਟਾਫਟ ਹਾਂ। ਸੀ ਵੀ ਨੰਬਰ ਦੇ ਦੋ। ਮੇਰੇ ਨਾ ਦੋ ਮਿੰਟ ਦਿਮਾਗ ਵਿੱਚ ਆਇਆ ਕਿ ਸਾਨੂੰ ਬੈਂਕੇ ਫੋਨ ਕਿਉਂ ਕਰਦੇ ਪਏ ਨੇ। ਤੇ ਫੋਨ ਕਰਕੇ ਸਾਡਾ ਏਟੀਐਮ ਮੰਗਦੇ ਪਏ ਨੇ। ਉਹ ਸਾਨੂੰ ਅਕਾਊਂਟ ਬੈਂਕ ਵਿੱਚ ਕਿਉਂ ਨਹੀਂ ਬੁਲਾ ਰਹੇ ਮੈਸੇਜ ਕਰਕੇ। ਕਿ ਵੀ ਤੁਸੀਂ ਪੂਰਾ ਖਾ ਬੈਂਕ ਵਿੱਚ ਆਓ।
ਹਾਂਜੀ।
ਉਹਨੇ ਮਤਲਬ ਉਹ ਭਾਈ ਨੇ ਇੰਨਾ ਪ੍ਰੈਸ਼ਰ ਦਿਮਾਗ ਵਿੱਚ ਪਾਇਆ ਮੇਰੇ। ਮੈਂ ਨਾ ਕਹਿੰਦੇ ਫਟਾਫਟ ਦੋ। ਨਿਤੇ ਨੇਹਤੇ ਨਾ ਤੁਹਾਡਾ ਕੰਮ ਅਟਕ ਜੇਗਾ। ਦੋ ਮਿੰਟ ਕੱਟ ਟਾਈਮ ਆਪ ਕੇ ਪਾਸ ਓ ਟੀ ਪੀ ਆ ਰਹੇ ਆ। ਤੁਹਾਡੇ ਕੋਲ ਫੋਨ ਵਿੱਚ। ਓ ਟੀ ਪੀ ਉਹਨੇ ਫਟਾਫਟ ਆਰਡਰ ਭੇਜ ਤਾਂ ਨਾਲ ਹੀ ਫਿਰ ਦੁਬਾਰਾ ਫੋਨ ਕਰਤਾ ਹਾਂਜੀ ਓਟੀ ਪੀ ਬਤਾਓ ਜਲਦੀ-ਜਲਦੀ ਬਤਾਓ ਉਹ ਆਪ ਕਾ ਕਮ ਰੁਕਾਊਗਾ। ਜਲਦੀ-ਜਲਦੀ ਬਤਾਓ ਆਪ ਕਾ ਕਮ ਰੁਕਾਊਗਾ। ਮੈਂ ਕਿਹਾ ਭਾਈ ਦੋ ਮਿੰਟ ਰੁਕ ਜਾ। ਮੈਂ ਤੇ ਹਾਲੇ ਓਟੀ ਪੀ ਦੇਖਿਆ ਵੀ ਨੀ। ਕਹਿੰਦਾ ਨੀ ਨਾ ਜੀ ਨਾ ਇੰਨਾ ਟਾਈਮ ਨੀ ਹੈਗਾ ਸਾਡੇ ਕੋਲ। ਫਿਰ ਕੀ ਨਾਮ ਮੈਂ ਫਿਰ ਕਹਿੰਦਾ ਵੀ ਫਿਰ ਮੈਂ ਮੇਰਾ ਦਿਮਾਗ ਵੀ ਖਚਲ-ਪਚਲ ਹੋ ਗਿਆ। ਇੱਕੋ ਦਮ ਮੈਂ ਕੀ ਕੀਤਾ ਆਪਣਾ ਸੀਵੀ ਵੀ ਨੰਬਰ ਕੀ ਉਹੀ ਕੀ ਸੀ ਵੀ ਨੰਬਰ ਕਹਿੰਦੇ ਨੇ ਨਾ ਭਾਜੀ ਹਾਂ-ਹਾਂ। ਫਿਰ ਮੈਂ ਆਪਣਾ ਸੀ ਵੀ ਬੀ ਨੰਬਰ ਦੇ ਤਾਂ ਉਹਨੂੰ। ਉਹ ਤੇ ਰੱਬ ਦਾ ਸ਼ੁਕਰ ਸੀ। ਮੇਰੇ ਅਕਾਊਂਟ ਚ ਹੈਗੇ ਸੀ। ਸਿਰਫ ਦੋ ਰੁਪਏ।
ਹਾਂਜੀ।
ਜੇ ਮੇਰੇ ਕਿਤੇ ਦੋ ਲੱਖ। ਜਾਂ ਦੋ ਦੋ ਵੀਹ ਜਾਰ ਹੁੰਦਾ। ਤੇ ਉਹ ਤੇ ਪੱਤਾ ਸਾਫ਼ ਹੋ ਜਾਣਾ ਸੀ ਮੇਰਾ
ਨਹੀਂ ਦੇਖੋ ਇਹ ਜਿਹੜੀ ਯੂਪੀ ਆਈ ਐਪ ਹੁੰਦੀ। ਨਾ ਇਹ ਸੇਫ ਹੁੰਦੀਆਂ ਨੇ। ਤੇ ਜਿਵੇਂ ਤੁਸੀਂ ਬੈਂਕ ਤੇ ਜਾਂਦੇ ਹੋ। ਤੂਸੀ ਅਪਨਾ ਅਕਾਊਂਟ ਖੁਲਵਾਏਐ, ਤੇ ਤੂਆਨੂੰ ਡੈਬਿਟ ਕਾਰਡ ਮਿਲੇਗਾ, ਤੇ ਤੂਸੀ ਓ ਡੈਬਿਟ ਕਾਰਟ ਨੂੰ ਜਾ ਕੇ ਅਪਣੇ ਏ ਟੀ ਐਮ ਤੇ ਜਾ ਕੇ ਨਾ ਗ੍ਰੀਨ ਪਿੰਨ ਕਰਨਾ ਹੁੰਦੈ, ਮਤਲਬ ਪਿੰਨ ਸੈਟ ਕਰਨਾ ਹੁੰਦੈ ਅਪਨਾ। ਤੂਸੀ ਓ ਕਰ ਲੇਆ, ਤੇ ਤੂਸੀ ਨਾ ਆ ਕੇ ਅਪਨੇ ਮੋਬਾਇਲ ਤੇ ਕੋਈ ਐਪ ਡਾਊਨਲੋਡ ਕਰ ਲੀ, ਜਿਵੇਂ ਬਥੇਰੀਆਂ ਐਪਾਂ ਨੇ ਤੂਆਨੂੰ ਪਤਾ ਈ ਏ ਅੱਜ-ਕੱਲ ਤੇ ਹਾਂਜੀ, ਤੇ ਤੂਸੀ ਐਪ ਡਾਊਨਲੋਡ ਕਰ ਲੀ, ਉਸ ਤੋ ਬਾਦ ਤੂਸੀ ਅਪ ਅਪਨਾ ਨਾ ਜਿਵੇਂ ਕਿ ਮੋਬਾਇਲ ਨੰਬਰ ਪਾਣਾ ਹੋਏਗਾ, ਉਸ ਤੋਂ ਬਾਦ ਤੂਸੀ ਅਪਨਾ ਅਕਾਊਂਟ ਨੰਬਰ ਸਲੈਕਟ ਕਰੋ, ਤੇ ਨਾ ਡੈਬਿਟ ਕਾਰਡ ਦੀ ਇਨਫੋਰਮੇਸ਼ਨ ਮੰਗਦੈ ਓ, ਮਤਲਬ ਡੈਬਿਟ ਕਾਰਡ ਦਾ ਜੇੜੇ ਨੰਬਰ ਹੁੰਦੇ ਨੇ ਨਾ ਉੱਤੇ, ਓ ਮੰਗਦੈ, ਤੇ ਓ ਪੁੱਛਦੈ ਕਿ ਕਦੋਂ ਐਦੀ ਐਕਸਪਾਇਰੀ ਹੈ, ਡੈਬਿਟ ਕਾਰਡ ਦੀ, ਤੇ ਤੂਆਡਾ ਨਾ ਜੇੜਾ ਤੂਸੀ ਗ੍ਰੀਨ ਪਿੰਨ ਕੀਤਾ ਹੋਏਗਾ, ਓ ਨੰਬਰ ਮੰਗੇਗਾ, ਵੈਸੇ ਸੇਫ਼ ਹੁੰਦੈ ਐਥੇ ਕੋਈ ਦਿੱਕਤ ਦੀ ਗਾੱਲ ਨੀ ਐ, ਤੂਸੀ ਨੰਬਰ ਪਾਓਗੇ, ਤੇ ਸਾਡੇ ਫੋਨ ਤੇ ਇੱਕ ਓ ਟੀ ਪੀ ਆਏਗਾ।
ਅੱਛਾ-ਅੱਛਾ।
ਇੱਕ ਓ ਟੀ ਪੀ ਆਏਗਾ, ਇੱਕ ਓ ਟੀ ਪੀ ਜਾਏਗਾ ਓਨਾ ਦੇ ਕੋਲ, ਮਤਲਬ ਕੀ ਵੈਰੀਫਿਕੇਸ਼ਨ ਹੁੰਦੀ ਐ ਸਾਰਾ ਕੁੱਛ ਤੇ ਉਸ ਤੋਂ ਬਾਦ ਅ ਉਸ ਤੋਂ ਬਾਦ ਹੁੰਦੈ, ਤੂਆਡਾ ਕਿ ਫੇਰ ਅ ਬਸ ਥੂਆਡਾ ਫੇਰ ਅਕਾਊਂਟ ਖੁੱਲ ਗੇਆ, ਫੇਰ ਥਾਨੂੰ ਓ ਪੁੱਛਣਗੇ ਕਿ ਤੂਸੀ ਕੈੜਾ ਪਿੰਨ ਪਾਣੈ? ਜੇੜਾ ਪਿੰਨ ਹੁੰਦੈ ਤਿੰਨ-ਚਾਰ ਯਾ ਛੇ ਨੰਬਰ ਦਾ ਹੁੰਦੈ, ਡਿਜਿਟ ਦਾ ਤੇ ਓ ਤੁਸੀਂ ਅਪਨੇ ਕੋਲ ਮਤਲਬ ਕਿ ਐਵੇਂ ਦਾ ਰੱਖਨੈ ਕਿ ਨਾਜ ਵਨ ਟੂ ਥੀ ਫੋਰ ਤਾਂ ਰੱਖਨਾ ਈ ਨਾ ਬਿਲਕੁਲ ਵੀ। ਕਿਉਂਕਿ ਓ ਤਾਂ ਨੋਰਮਲ ਹੀ ਹੁੰਦੈ, ਮਤਲਬ ਕੋਈ ਅਲੱਗ-ਅਲੱਗ ਡਿਜ਼ਿਟ ਰੱਖਦੇਨਾ। ਮਤਲਬ ਜੇੜਾ ਤੂਆਨੂੰ ਯਾਦ ਰਏ।
ਠੀਕ ਐ, ਠੀਕ ਐ ਜੀ।
ਬੱਸ ਫੇਰ ਉਸ ਤੋਂ ਬਾਦ ਸਾਰਾ ਕੁੱਛ ਓਕੇ ਕਰਨ ਤੋਂ ਬਾਦ ਥੂਆਡਾ ਖੁੱਲ ਗੇਆ ਅਕਾਊਂਟ।
ਅੱਛਾ-ਅੱਛਾ, ਨੀ ਐਦਾ ਕੋਈ, ਹਾਂਜੀ-ਹਾਂਜੀ।
ਹੁਨ ਜਿਵੇਂ ਤੂਸੀ ਅਕਾਊਂਟ ਖੋਲੇਆ ਅਪਨਾ ਥੂਆਨੂੰ ਬਥੇਰੀ ਕੰਪਨੀਆਂ ਤੂਆਨੂੰ ਕੈਸ਼ਬੈਕ ਵੀ ਦੇੰਦੀਆਂ ਨੇ ਪੈਲੇ। ਮਤਲਬ ਤੂਸੀ ਜਿਵੇਂ ਦਾੱਸ ਰੁਪਏ ਵੀ ਦੀ ਦਾੱਸ ਰਪੇ ਦੀ ਪੇਮੈਂਟ ਕਰੋਗੇ ਥੂਆਨੂੰ ਅ ਸੌ ਰੁਪੇ ਦਾ ਕੈਸ਼ਬੈਕ ਆ ਗੇਆ। ਮਤਲਬ ਲਾਲਚ ਈ ਦੇਂਦੇ ਨੇ ਇੱਕ ਤਰਾ ਦਾ ਓ
ਹੂੰ, ਹੂੰ, ਹੂੰ, ਹੂੰ।
ਹਾਂਜੀ, ਬਾੱਸ ਫੇਰ ਓਈ ਏ ਜੀ ਸਾਰੀ।
ਅੱਛਾ, ਅਛੱ। ਨਈ ਏਦੇ ਫਾਏਦੇ-ਫਾਏਦੇ ਹੈਗੇ ਨੇ, ਕੇ ਨੁਕਸਾਨ ਈ ਐ, ਮਤਲਬ ਅਸੀ ਜਿਵੇਂ ਓ ਕ ਕ ਪਿੱਛੇ ਪੇਆ ਹੋਏ ਸਾਡੇ ਕਿ ਅਕਾਊਂਟ ਬਨਾਓ ਅਕ ਅਕਾਊਂਟ ਬਨਾਓ, ਅਕਾਊਂਟ ਬਨਾਓ ਕੇ ਅਕਾਊਂਟ ਫੇਰ ਅਸੀ ਬਨਾ ਲੀਏ ਕੇ ਨਈ ਬਨਾ ਬਨਾਈਏ, ਬੱਚੇਆਂ ਦੇ ਹਾੱਤ ਦੇਈਏ ਕੇ ਨਾ ਦੇਈਏ?
ਦੇਖੋ ਜੀ ਅ ਜੇ ਤੂਸੀ ਮੇਰੇ ਤੋ ਪੁੱਛੋ ਤਾਂ ਤੂਸੀ ਰੈਣ ਈ ਦੋ ਕਿਉਂਕਿ ਨਾ ਏ ਦੇ ਇੱਕ ਯਾ ਫਿਰ ਏਕ ਹੋਰ ਸਿ ਸਟਮ ਚਲਾਏਆ ਐ ਇਨਾਂ ਨੇ ਕਿ ਜਿਵੇਂ ਤੂਸੀਂ ਅਪਨੇ ਮੋਬਾਇਲ ਚ ਡਾਊਨਲੋਡ ਕਰਲੋਗੇ ਕੋਈ ਵੀ ਐਪ ਤੇ ਨਾ ਉੱਥੇ ਨਾ ਇੱਕ ਓਪ ਸਣ ਆਂਦੈ ਪੋਕਿਟ ਮਨੀ ਦਾ, ਜਿਵੇਂ ਤੂਸੀਂ ਹਰ ਮ੍ਹੀਨੇ ਅਪਨੇ ਬੱਚੇਆਂ ਨੂੰ ਪੈਸੇ ਦੇਂਦੇ ਓ ਪਾੰਜ ਸੌ ਹਜਾਰ ਰੁਪਇਆ ਓ ਤੂਸੀ ਹੂ ਤੂਸੀ ਹੁਨ ਕੈਸ਼ ਦੇਦੇ ਓ, ਹੁਨ ਤੂਸੀ ਅਪਨੇ ਮੋਬਾਇਲ ਤੇ ਡਾਊਨਲੋਡ ਕਰ ਲੀ ਐਪ ਤੇ ਇਹ ਸਾਰਾ ਕੁਝ ਸੈਟਆਪ ਕਰਨ ਤੋਂ ਬਾਅਦ ਨਾ ਆਪਣੇ ਜਿਹੜੇ ਬੱਚੇ ਦੇ ਮੋਬਾਇਲ ਤੇ ਵੀ ਡਾਊਨਲੋਡ ਕਰ ਲੋ ਐਪ ਤੇ ਤੁਸੀਂ ਆਪਣੇ ਫੋਨ ਤੋਂ ਨਾ ਉਹ ਪੋਕਿਟ ਮਨੀ ਉਹਦੇ ਉਹ ਮੋਬਾਈਲ ਨੰਬਰ ਤੇ ਸੈਂਡ ਕਰ ਦੋ ਤੇ ਜਿਦੇ ਤੁਸੀਂ ਪੰਜ ਸੌ ਰੁਪਇਆ ਸੈਂਡ ਕੀਤਾ ਉਹਦੇ ਮੋਬਾਇਲ ਤੇ ਤੇ ਜਿਹੜਾ ਤੁਹਾਡਾ ਬੱਚਾ ਏ ਨਾ ਸਿਰਫ ਉਹ ਪੰਜ ਸੌ ਰੁਪਏ ਤੱਕ ਦੀ ਹੀ ਪੇਮੈਂਟ ਕਰ ਸਕਦਾ ਉਸ ਤੋਂ ਵਦ ਪੇਮੈਂਟ ਨਹੀਂ ਕਰ ਸਕਦਾ। ਜਿਹੜੇ ਪੰਜ ਸੌ ਰੁਪਏ ਉਹ ਕਰੇਗਾ ਪੇਮੈਂਟ ਉਹਦੇ ਵੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਏਗੀ। ਜਦ ਤੁਸੀਂ ਪਿਨ ਪਾਓਗੇ ਤਾਂ ਉਹਦੀ ਪੇਮੈਂਟ ਹੋਏਗੀ।
ਅੱਛਾ-ਅੱਛਾ, ਐਵੇਂ ਵੀ ਹੈ ਸਿਸਟਮ ਨਹੀਂ ਏ ਤੇ ਫਿਰ ਵਧੀਆ ਸਿਸ ਟਮ ਹੈਗਾ, ਵਿਚ ਔਰ ਬੱਚਾ
ਬੱਚੇ ਦਾ ਦਿਲ ਵੀ ਰੱਖਿਆ ਜਾਏਗਾ ਉਹਦਾ ਸ਼ੌਕ ਵੀ ਪੂਰਾ ਹੋ ਜੇਗਾ। ਤੇ ਤੁਹਾਡੇ ਹੱਥ ਵੀ ਹੋਣਗੇ ਕਿ ਹਾਂ ਸਾਡਾ ਬੱਚਾ ਸਹੀ ਜਗ੍ਹਾ ਤੇ ਕਰ ਰਿਹਾ ਪੇਮੈਂਟ। ਹਾਂ, ਹਾਂਜੀ।
ਨਹੀਂ, ਐ ਤੇ ਠੀਕ ਲੱਗਿਆ ਮੈਨੂੰ ਸਿਸਟਮ ਵੀ ਓਨਲਾਈਨ ਫਿਰ ਤੇ ਚਲੋ ਮੈਂ ਅਕਾਊਂਟ ਬਣਵਾਈ ਦਵਾਂ ਇਹ ਅਕਾਊਂਟ ਬੈਂਕ ਵਾਲੇ ਬਣਾਦੇ ਕਿ ਆਪ ਵੀ ਬਣਾ ਸਕਦੇ ਆ ਅਸੀਂ
ਨਹੀਂ, ਜਿਵੇਂ ਉਹ ਜਿਹੜਾ ਬੈਂਕ ਅਕਾਊਟ ਖੁਲਦਾ ਉਹ ਤਾਂ ਬੈਂਕ ਆਲੇ ਖੋਲ ਕੇ ਦੇਣਗੇ, ਜਿਹੜਾ ਮੋਬਾਇਲ ਆਲਾ ਹੁੰਦਾ, ਇਹ ਤੁਹਾਨੂੰ ਆਪਣੇ ਆਪ ਖੋਲ੍ਹਣਾ ਪਏਗਾ।
ਅੱਛਾ ਅੱਛਾ, ਫਿਰ ਬੈਂਕ ਕਿਹੜਾ ਸਹੀ ਰਹੇਗਾ, ਮਤਲਬ ਜੀ ਕਿਹੜਾ ਫਾਸਟ ਬੈਂਕ ਹਮੇਸ਼ਾ ਕੰਮ ਕਰੇ
ਦੇਖੋ ਜੀ ਜੇ ਤੁਸੀਂ ਪ੍ਰਾਈਵੇਟ ਬੈਂਕਾਂ ਕੋਲ ਜਾਓਗੇ, ਉਹ ਤਾਂ ਘੱਟੋ ਘੱਟ ਪੰਜ ਦਸ ਹਜ਼ਾਰ ਰਖਵਾਉਣਗੇ ਬੈਂਕ ਚ ਤੇ ਬਾਕੀ ਜਿਹੜੇ ਤੁਸੀਂ ਗੌਰਮੈਂਟ ਬੈਂਕ ਦੇ ਕੋਲ ਜਾਂਦੇ ਓ ਉਹ ਤੁਹਾਡਾ ਜ਼ੀਰੋ ਬੈਲਸ ਤੱਕ ਖੋਲ ਦੇਣਗੇ ਅਕਾਊਂਟ।
ਅੱਛਾ ਅੱਛਾ, ਫਿਰ ਗੌਰਮੈਂਟ ਬੈਂਕ ਇਹਨਾਂ ਦੀ ਸਰਵਿਸ ਕਿੱਦਾਂ ਦੀ ਹੁੰਦੀ ਐ?
ਨਹੀਂ ਮਤਲਬ ਨੋਰਮਲ ਹੀ ਹੁੰਦੇ, ਨਾ ਜ਼ਿਆਦਾ ਵਧੀਆ ਹੁੰਦੀਆਂ, ਨਾ ਜ਼ਿਆਦਾ ਸਲੋਅ ਹੁੰਦੀਆਂ ਨੇ। ਹੁਣ ਦੇਖੋ, ਮੇਰੇ ਕੋਲ ਵੀ ਹੈਗਾ ਈ ਏ ਗੌਰਮੈਂਟ ਬੈਂਕ ਉਹਦਾ ਮੈਸੇਜ ਥੋੜ੍ਹਾ ਲੇਟ ਆਂਦਾ, ਬਾਕੀ ਜਿਹੜੇ ਮੇਰੀ ਭੈਣ ਦੇ ਕੋਲ ਹੈਗਾ ਪ੍ਰਾਈਵੇਟ ਬੈਂਕ ਹੈਗਾ ਉਹਦੇ ਕੋਲ ਪਰ ਜਿਵੇਂ ਉਹਦੇ ਅਕਾਊਂਟ 'ਚ ਪੈਸੇ ਮਤਲਬ ਆ ਗਏ ਨਾ ਨਾਲ ਦੀ ਨਾਲ ਮੈਸੇਜ ਆ ਜਾਂਦਾ ਏ ਕਿ ਇੰਨੇ ਪੈਸੇ ਆ ਗਏ ਨੇ ਉਹਦੇ ਅਕਾਊਂਟ ਚ। ਤੇ ਮੇਰਾ ਥੋੜਾ ਲੇਟ ਆਂਦਾ ਏ, ਮਤਲਬ ਪੰਜ ਦਸ ਮਿੰਟ, ਪੰਦਰਾਂ ਵੀਹ ਮਿੰਟ ਬਾਅਦ। ਹਾਂਜੀ।
ਅੱਛਾ ਅੱਛਾ ਅੱਛਾ ਅੱਛਾ।
ਹਾਂਜੀ ਤੇ ਬਾਕੀ ਏਹ ਤਾਂ ਤੁਹਾਡੇ ਉੱਤੇ ਈ ਐ ਜੇ ਤੁਸੀਂ ਪੰਜ ਦਸ ਹਜ਼ਾਰ ਆਪਣੇ ਬੈਂਕ ਚ ਰੱਖ ਸਕਦੇ ਓ ਤਾਂ ਤੁਸੀਂ ਪ੍ਰਾਈਵੇਟ ਬੈਂਕ ਚ ਚਲੇ ਜਾਓ ਪਰ ਪ੍ਰਾਈਵੇਟ ਬੈਂਕ ਦਾ ਇੱਕ ਨੁਕਸਾਨ ਹੈ ਕਿ ਨਾ ਉਹ ਜ਼ਿਆਦਾ ਫ਼ੀਸ ਕੱਟਦੇ ਨੇ ਹਰ ਮਹੀਨੇ ਦੀ ਐਸ ਐਮ ਐਸ ਚਾਰਜਿਸ, ਪਰ ਸਰਕਾਰੀ ਬੈਂਕ ਇੰਨੇ ਨੀ ਕੱਟਦੇ।
ਅੱਛਾ ਅੱਛਾ ਅੱਛਾ ਅੱਛਾ।
ਹਾਂਜੀ। ਬਾਕੀ ਮੈਂ ਤੁਹਾਨੂੰ ਇੱਕ ਸਲਾਹ ਦਵਾਗਾ ਕਿ ਜਦ ਤੁਸੀਂ ਆਪਣਾ ਅਕਾਊਂਟ ਬਣਾਓਗੇ ਨਾ ਜਿਹੜਾ ਮੋਬਾਇਲ ਤੇ ਬਣਾਣਾ ਉਹ ਤੁਸੀਂ ਅ ਘਰ ਦੇ ਮੈਂਬਰ ਹੀ ਬਣਾਣਾ, ਕਿਸੇ ਬਾਹਰ ਵਾਲੇ ਨੂੰ ਨਾ ਕਰਨਾ ਕਿਉਂਕਿ ਨਾ ਬਾਹਰ ਆਲਾ ਆ ਕੇ ਦੇਖ ਵੇਖੇਗਾ, ਤੁਹਾਡਾ ਪਿੰਨ ਨੰਬਰ ਵੇਖੇਗਾ ਤੇ ਉਹ ਮਿਸਯੂਜ ਵੀ ਕਰ ਸਕਦਾ।
ਹਾਂਜੀ ਹਾਂਜੀ, ਨਹੀਂ ਚਲੋ ਠੀਕ ਏ, ਜਦੋਂ ਮੈਂ ਬਣਵਾਦੀ ਆਂ ਬੱਚਿਆਂ ਦਾ ਅਕਾਊਟ ਵੀ ਹਨਾ ਚਲੋ ਠੀਕ ਐ, ਧੰਨਵਾਦ ਜੀ ਬੋਤ-ਬੋਤ ਤੁਆਡਾ।
ਕੋਈ ਨੀ ਜੀ, ਚੰਗਾ ਜੀ ਸ਼ਸ ਸ੍ਰੀ ਕਾਲ ਜੀ।
ਸਾਸ਼ ਸ੍ਰੀ ਕਾਲ ਜੀ।